ਦੀ ਸਤਿ ਸ਼੍ਰੀ ਅਕਾਲ ਵਧੀਆ।
ਹੋਰ ਜੀ-ਜੀ ਹੋ ਤੁਸੀ ਸੁਣਾਓ ਹੋਰ ਕੀ ਹਾਲ ਚਾਲ ਐ?
ਵਧੀਆ ਵੀਰੇ ਵਧੀਆ ਵਧੇ ਘਰ ਬਾਰ ਠੀਕ ਵੀਰੇ
ਵਧੀਆ ਵਧੀ ਹੋਰ ਕੀ ਕਰ ਰਹੈ ਅੱਜ-ਕੱਲ੍ਹ।
ਸਟੱਡੀ ਕਰ ਰਹੇ ਸੀ ਵੀਰੇ ਅੱਜ-ਕੱਲ‌ ਮੈਂ ਟੋਪਿਕ ਤੇ ਗੱਲ ਕਰਨੀ ਸੀ ਵੀਰੇ ਇੱਕ। ਹਾਂਜੀ-ਹਾਂਜੀ ਦੇਖੋ ਮਤਲਬ ਕਿ ਇੰਪ ਮਤਲਬ ਸਾਡੇ ਅੱਜ ਮਤਲਬ ਕਿ ਸਾਡੀ ਲਾਈਫ ਵਿੱਚ ਅੱਜ-ਕੱਲ੍ਹ ਕਿੰਨਾ ਉਹ। ਕਿੰਨੀ ਮਨੀ ਚ ਕਿੰਨੀ ਪਾਵਰ ਹੈਗੀ ਆੇ ਮਨੀ ਚ ਕਿੰਨੀ ਇਮਪੋਰਟਸ ਸਮਝ ਲਓ ਤੁਸੀਂ ਹਨਾ।
ਹਾਂਜੀ-ਹਾਂਜੀ ਇੰਪੋਰਟੈਂਸ ਆੱਫ ਮਨੀ ਹਾਂ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਮਨੀ ਦੀ ਤੇ ਪਾਜੀ ਜਿੰਨੀ ਜਿੰਨੀ ਅੱਜ-ਕੱਲ੍ਹ ਮਨੀ ਤੋਂ ਬਿਨਾਂ ਤੋਂ ਕੁਝ ਹੈ ਈ ਨੀ।
ਸਈ ਏ ਕੁੱਛ ਵੀ ਨੀ ਹੈ।
ਪੈਸੇ ਨਾ ਜੋ ਪੈਸੇ ਜੋ ਮਰਜ਼ੀ ਕਰ ਸਕਦੇ ਓ ਸਮਾਨ ਤਾਂ ਖਰੀਦ ਸਕਦੇ ਹੋ ਨਾ ਗੱਡੀਆਂ ਵੀ ਖਰੀਦ ਸਕਦੇ ਤੇ ਕਾਰਾਂ ਵੀ ਖਰੀਦ ਸਕਦੇ ਓ ਨਾਲ ਤੁਸੀਂ ਅੱਜ-ਕੱਲ੍ਹ ਦੇ ਪੜ੍ਹਾਈ ਵੀ ਪੈਸਿਆਂ ਨਾ ਹੋਣ ਲੱਗ ਗਈ ਆ ਪੜ੍ਹਾਈ
ਹਾਂਜੀ-ਹਾਂਜੀ ਹਰ ਇੱਕ ਚੀਜ਼ ਛੋਟੀ ਤੋਂ ਵੱਡੀ ਮਤਲਬ ਕੀ ਕੋਈ ਵੀ ਕੋਈ ਵੀ ਕੰਮ ਹੈਗਾ ਨਾ ਦੇਖੋ ਸਾਡੇ ਕੋਲ ਨੀ ਹੁੰਦਾ ਪਿਆ ਕੋਈ ਮਤਲਬ ਕੀ ਜਾਦਾ ਡਰਾਮੇ ਕਰਦਾ ਸਾਨੂੰ ਰਿਸ਼ਵਤ ਦੇ ਸਕਦੇ ਓ ਨਾ ਪੈਸੇ ਦੇ ਤੌਰ ਤੇ।
ਹਾਂਜੀ ਹੁਣ ਤੁਸੀਂ ਏ ਹੁਣ ਅੱਜ-ਕੱਲ੍ਹ ਪੇਪਰ ਜਿਵੇਂ ਹੁਣ ਨੀਟ ਦਾ ਪੇਪਰ ਸਿਊਟ ਦੇ ਪੇਪਰ ਸਿਰਫ ਪੈਸੇ ਦੇ ਇੱਕ ਲੱਖ ਰੁਪਏ ਪਿੱਛੇ ਵਿ ਵਿੱਕ ਗਿਆ ਸੀ। ਨੀਟ ਦਾ ਪੇਪਰ ਬੱਚਿਆਂ ਨੇ ਓਹਦੋਂ ਕਿੰਨੀ ਮਿਹਨਤ ਕੀਤੀ। ਕੀਤੀ ਹੋਣੀ ਆ ਪਤਾ ਨੀ ਕਿੰਨੀ-ਕਿੰਨੀ ਆਪਣੀ ਰਾਤਾਂ ਕਿੰਨੀ ਰਾਤਾਂ ਖ਼ਰਾਬ ਕੀਤੀਆਂ ਹੋਣੀਆਂ ਏਨ ਅੱਖਾਂ। ਜੇੜ੍ਹੇ ਮਿਡਲ ਕਲਾਸ ਦੇ ਬੰਦੇ ਆਪਣੀਆਂ ਬੁੱਕਾਂ ਖਰੀਦ ਬੂੱਕਾਂ ਵੀ ਖਰੀਦਣੀਆਂ ਹੁੰਦੀਆਂ ਓਨਾ ਨੂੰ ਉਨਾਂ ਨੂੰ ਤੇ ਪੈਸੇ ਕਟ ਹੁੰਦੇ ਨੇ। ਵੀ ਜਿੰਨਾ ਅਮੀਰ ਹੈਗੇ ਓਨਾਂ ਨੂੰ ਕੋਈ ਦਿੱਕਤ ਈ ਨੀ ਹੈਗੀ ਓਨਾਂ ਨੇ ਮੈਂ ਸਿੱਧਾ ਪੈਸੇ ਪੇਪਰ ਹੀ ਖਰੀਦ ਲਿਆ ਸਿੱਧਾ। ਬੋਤ ਗਲਤ ਗੱਲ ਐ ਨਾ ਜੀ ਅੱਜ ਕਲ ਮਨੀ ਦਾ ਤਾਂ ਮਿਸਯੂਜ ਬੋਤ ਜਾਦਾ ਹੁੰਦਾ ਅੱਜ ਕੱਲ ਬੜਾ ਤ ਜਾਦਾ ਮਿਸਯੂਜ ਹੁੰਦਾ ਤੁਸੀਂ ਹੋਰ ਕੋਈ ਅੱਜ-ਕੱਲ੍ਹ ਤੁਸੀਂ ਅੱਜ ਕੱਲ ਜੋ ਸੀਂ ਨਾ ਅੱਜ ਕੱਲ੍ਹ ਜੇ। ਪੁਲਿਸ-ਪੁਲਿਸ ਕੋਲ ਕੇਸ ਕੁਸ ਲੜਨਾ ਤੁਸੀਂ ਪੈਸੇ ਫੜਾ ਦੋ। ਆਪਣੇ ਆਪ ਬਾਰ ਹੋ ਜੋਂ ਗਏ ਹਰ ਜਗ੍ਹਾ ਪੈਸੇ ਈ ਇੰਪੋਰਟੈਂਟ ਹੈਗੀ ਪੈਸੇ ਦੇ ਬਿਨਾਂ ਤੁਸੀਂ ਕੁੱਛ ਕਰ ਈ ਨੀ ਸਕਦੇ। ਤੇ ਸਮਾਨ ਤੇ ਲੈਣਾ ਹੀ ਲੈਣਾ ਤੁਸੀਂ ਗੱਡੀਆਂ ਵੀ ਲੈ ਸਕਦੇ ਓ ਆਪਣਾ ਹੋਰ ਬਸ ਆਪਣਾ ਟੋਫ ਕਰ ਸਕਦੇ ਓ ਪੈਸੇ ਨਾਲ ਜਿੰਨਾ ਕਰ ਨਾ ਹੋਵੇ ਕਰ ਸਕਦੇ ਓ।
ਦੇਖੋ ਸ਼ੋਪ ਤੇ ਆਣ ਨਾਲੋ ਨਾ ਕੀ ਪੈਸਾ ਸਾਡੇ ਕੋਲ ਹੋਣਾ ਜਰੂਰੀ ਹੈਗਾ ਦੇਖੋ ਫਿਰ ਤੰਗੀ ਬੋਤ ਹੁੰਦੀ ਸਾਨੂੰ।
ਹਾਂਜੀ-ਹਾਂਜੀ ਅੱਜ-ਕੱਲ੍ਹ ਤਾਂ ਪੈਸਾ ਬਹੁਤ ਇੰਪੋਰਟੈਂਟ ਹੋਗਿਆ ਪੈਸੇ ਦੇ ਬਿਨਾਂ ਕੁੱਛ ਅੱਜ ਕੱਲ੍ਹ ਹੁੰਦੇ ਮਿਡਲ ਕਲਾਸ ਬੰਦੇ ਓਨਾਂ ਕੋ ਪੈਸਾ ਬੋਤ ਘੱਟ ਹੁੰਦਾ ਹਨਾਂ ਤੁਸੀਂ ਵੇਖਿਆ ਹੋਣਾ ਫਿਰ ਓ ਆਪਣਾ
ਜਿੱਦਾਂ ਤੁਸੀਂ ਘਰ ਬਣਾਣਾ ਹੋਵੇ ਕਿ ਜੇ ਤੁਸੀਂ ਕੈ ਲੋ ਪੈਸੇ ਘੱਟ ਹੋਣੇਗੇ ਫਿਰ ਤੁਹਾਡਾ ਘਰ ਉਸ ਹਿਸਾਬ ਨਾਲ ਬਣੇਗਾ
ਹਾਂਜੀ-ਹਾਂਜੀ ਸਈ ਗੱਲ ਆਪਣੇ ਆਪਣੇ ਥੋੜੀ ਅੰਦਰ ਲਿਮਿਟ ਵੇਖ ਕੇ ਪੈਸੇ ਦੀ ਕਿੰਨੇ ਪੈਸੇ ਨੇ ਹਨਾ ਜੀ ਹਨਾ ਜੀ। ਆਪਣੀਲਿਮਿਟ ਵੇਖ ਕੇ ਉਸ ਹਿਸਾਬ ਨਾਲ ਬਣਾਣਾ ਈ ਬਣਦੈ ਪਾਜੀ ਜੀ ਐਵੇਂ ਨੀ ਬਣਾ ਸਕਦੇ ਨਾ ਜੀ।
ਉਹੀ ਕੈ ਰਾ ਹੁਣ ਕੀ ਜੇੜ੍ਹੇ ਜਾਦਾ ਅਮੀਰ ਹੈਗੇ ਨੇ ਦੇਖੋ ਕੀ ਹੁਣ ਓਨਾਂ ਦਾ ਤਾਂ ਸਈ ਆ ਮਤਲਬ ਕਿ ਦੁੱਖ ਤਾਂ ਦੇਖੋ ਹਰ ਕਿਸੀ ਕੋਲ ਹੈਗਾ
ਹਾਂਜੀ-ਹਾਂਜੀ-ਹਾਂਜੀ ਸਈ ਗੱਲ ਆ ਅੱਜ ਕੱਲ੍ਹ ਮਨੀ ਦੇ ਬਿਨਾਂ
ਹਾਂਜੀ ਪੈਸਾ ਜ਼ਰੂਰੀ ਹੈਗਾ ਸਾਡਾ।
ਹਾਂਜੀ-ਹਾਂਜੀ-ਹਾਂਜੀ ਸਈ ਗੱਲ ਐ ਬਿਲ
ਹਾਂਜੀ-ਹਾਂਜੀ-ਹਾਂਜੀ
ਹਾਂਜੀ-ਹਾਂਜੀ ਇੰਪ ਇੰਪੋਰਟੈਂਸ ਹੈਗੇ ਹ ਤੁਸੀਂ ਵੇਖਿਆ ਹੋਣਾ ਅੱਜ ਕੱਲ੍ਹ। ਅੱਜ ਕੱਲ ਇੰਨਾ ਪੈਸ ਇੰਪੋਟਨ ਹੋ ਗਿਆ ਕਹਿਣ ਦੀ ਹੱਦ ਨਈ ਹੁਣ ਤੁਸੀਂ ਵੇਖਿਆ ਹੋਣਾ ਅੱਜ ਕੱਲ ਅੱਜ-ਕੱਲ ਮਨੀ ਤੋ ਅੱਗੇ ਜ ਤੁਸੀਂ ਪੜ੍ਹਾਈ-ਪੜ੍ਹਾਈ ਵੀ ਬੜੀ ਅੱਜ ਕੱਲ੍ਹ ਮੈਂਗੀ ਬੋਤ ਜਾਦਾ ਹੋ ਗੀਆ ਬੁੱਕਾਂ ਵਗੈਰਾ। ਹੁਣ ਅੱਜ ਕੱਲ੍ਹ ਐ ਐਨਾਂ ਦੇ ਕਰਕੇ ਪੜਾਈ ਵੀ ਮੈਂਗੀ ਹੋਈ ਐ। ਜੇੜ੍ਹੇ ਅਮੀਰ ਬੰਦੇ ਹੈਗੇ ਨੇ ਓ ਕੈਂਦੇ ਚਲੋ ਸੌ ਰੁਪਏ ਵੱਧ ਹੋ ਗਿਆ ਕੋਈ ਦਿ ਸੌ-ਸੌੋ ਕਰਕੇ ਇੰਨੀ ਫੀਸ ਵਧ ਗਈ ਐ ਸਕੂਲਾਂ ਕੋਲਜਾਂ ਦੀ ਐਜੂਕੇਸ਼ਨ ਇੰਨੀ ਇੰਨੀ ਪੈਸੇ ਲੈਣ ਲਾਗੇ ਨੇ ਬੁੱਕਾਂ ਵੀ ਅੱਜਕਲ ਗੀਆ। ਪੰਜ ਛੇ ਹਜ਼ਾਰ ਦੀ ਬੁੱਕ ਸੈੱਟ ਆਂਦੇ ਨੇ ਹਰ ਮੀਨੇ ਚ ਇੰਨੀ ਹਾਂਜੀ।
ਛੇ ਜਾਰ ਦੇ।
ਐ ਅਮੀਰ ਬੰਦਿਆ ਕਰਕੇ ਤੇ ਹੋਈ ਐ ਮੈਨੂੰ ਬੁੱਕਾਂ ਕੋਲ ਸਕੂਲ ਮੈਂਗੇ ਹੁਣ ਕੈਂਦੇ ਆਈ ਸੀ ਐਸੀ ਸਕੂਲ ਆ ਗਿਆ ਵਧੀਆ ਸਕੂਲ ਹੈਗਾ ਵਧੀਆ। ਵਧੀਆ ਆਓ ਫੁੱਟਬੋਲ ਗੇਮਾਂ ਵਗੈਰਾ ਹੈਗੀਆਂ ਪਰ ਵਧੀਆ ਫੀਸ ਵੀ ਹੈਗੀ ਓਦੀ ਹਾਈ ਫੀਸ ਹੈਗੀ ਆ। ਹਾਈ ਲੈਵਲ
ਦੇਖੋ ਜੇੜਾ ਆਈ ਸੀ ਐੱਸੀ ਬੋਰਡ ਹੈਗਾ ਨਾ ਮਤਲਬ ਕੀ ਓ ਹਾਈ ਲੈਵਲ ਦੇ ਬੰਦਿਆ ਵਾਸਤੇ ਹੈਗਾ ਨਾ। ਕਿਉਂਕਿ ਦੇਖੋ ਸਿੰਪਲ ਪੜ੍ਹਾਈ ਸੀ ਬੀ ਐੱਸ ਤਾਂ ਹੈਗਾ ਈ ਆ ਆਪਣੇ ਕੋਲ।
ਹਾਂਜੀ ਜਿਹਦੇ ਕੋਲ ਜ਼ਿਆਦਾ ਪੈਸਾ ਹੋ ਅੱਜ ਕੱਲ੍ਹ ਟ੍ਰੇਡਿੰਗ ਵਗੈਰਾ ਕਰ ਲੈਂਦਾ ਜ ਇੰਨਾ ਪੈਸਾ ਹੈਗਾ ਹੈਾ ਜੀ ਤੁਸੀਂ ਵੇਖੋ ਹਨਾ ਜੀ ਅਜੇ ਜਿੰਨਾ ਕੋਲ ਜ਼ਿਆਦਾ ਪੈਸਾ ਹੈਗਾ ਉਹ ਅੱਜ ਕੱਲ ਟਰੇਡਿੰਗ ਮੇਰਾੱਲ ਜੋ ਪੈਸਾ ਹੋਰ ਬਹੁਤ ਚੀਜ਼ਾਂ ਹੈਗੀਆਂ ਸਟੋਕ ਵਗੈ ਮਾਰਕੀਿੰਗ ਸਟੋਕ ਖਰੀਦ
ਹਾਂਜੀ ਦੇਖੋ ਫਿਰ ਉਹ ਤਾਂ ਸਾਨੂੰ ਉਹਦੀ ਨੌਲੇਜ ਜਿਹੜੇ ਜ਼ਿਆਦਾ ਮਰ ਹੁੰਦੇ ਨਾ ਦੇਖੋ ਨੌਲੇਜਹੁਤ ਹੁੰਦੀ ਹੈ ਹਾਂਜੀ ਇਹ ਚੀਜ਼ ਦੀ ਨੌਲੇਜ ਆਉਂਦੀ
ਹਾਂਜੀ ਜਿਹ ਨਾਲ ਕੋਈ ਸਕਿੱਲ ਨ ਨਹੀਂ ਹੁੰਦਾ ਨਾ ਜਿਹਦੇ ਨਾਲ ਆਪ ਅਨਪੜ੍ਹ ਹੁੰਦੇ ਨੇ ਅਨਪੜ੍ਹ ਬੰਦਾ ਵੀ ਕੁਛ ਪੈਸੇ ਨਾਲ ਕੁਛ ਕਰ ਨੀ ਸਕਦਾ ਜੋ ਪੜ੍ਹਿਆ ਹੋਇਆ ਬਾਰਵੀਂ ਦਸਵੀਂ ਬਾਹਰ ਵੀ, ਪੜੇਆ ਹੋਇਆ ਹੈ। ਅਦੀ ਆਪਣਾ ਬਿਜਨਸ ਵੀ ਵਧੀਆ ਬਣਾ ਸਕਦਾ ਏ। ਆਪਣੇ, ਆਪਣੇ ਆਪ। ਜਿਦੋਂ ਕੋਲ ਪੈਸਾ ਹੈਗਾ। ਹਨਾ ਜੀ, ਤਕੜਾ ਬਿਜਨਸ ਵੀ ਕਰ ਸਕਦਾ ਹੈ। ਆਪ ਜਿੰੈਮਾ ਨਹੀਂ ਹੈਗਾ। ਇੰਨੀ ਮਨੀ, ਮਨੀ ਜੀ ਬਹੁਤ ਤਾਕਤ ਹੈਗੀ ਹੈ। ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਅੱਜ ਕੱਲ। ਜਿਹੜਾ ਵੱਡਾ। ਵੱਡਾ ਕੇਸ ਹੋ ਜਾਵੇ ਉਹ ਵੀ ਤੁਸੀਂ ਛੁਡਵਾ ਸਕਦੇ ਹੋ। ਮਨੀ ਇੰਨੀ ਇੰਪੋਰਟੈਂਟ ਹੋ ਗਿਆ ਹਰ ਜਗਾ ਹ ਜਗਾ ਮਨੀ, ਹਰ ਜਗਾ ਮਨੀ ਹੈਗੀ ਆ। ਹੋਰ ਕਿਤੇ ਅੱਜ ਕੱਲ ਦੇ ਬੰਦੇ ਵੀ। ਅੱਜਲ ਜਿੰਨਾ ਉਹ, ਵੱਡਿਆ ਜਜ ਭਾਈ ਫੋਨ ਹੋਏ। ਉਹ ਕਹਿੰਦਾ ਵੱਡਾ ਬੰਦਾ ਹੈਗਾ। ਗੱਡੀਆਂ ਹੈਗੀਆਂ। ਉਹ ਦੇ ਕੋ ਗੱਡੀ ਘੁੰਮਦਾ ਰੋਜ਼ ਹਨਾ ਜੀ, ਕਹਿੰਦਾ ਔ ਤਾਂ ਵੱਡਾ ਬੰਦਾ ਹੈ। ਹੈ ਕਿ ਅੱਜ ਕੱਲ ਘੁੰਮਣਾ- ਪਾਉਣਾ ਜੀ।
ਹਾਂਜੀ, ਦੇਖੋ ਮਤਲਬ ਕਿ, ਵੱਡਾ ਬੰਦਾ ਤਾਂ ਮਤਲਬ ਮ ਨਿਅਤ ਤੋਂ ਬੰਦਾ ਉਹ।
ਹਾਂਜੀ, ਅੱਜ ਕੱਲ ਬੰਦੇ ਅ ਵੱੇ ਜਿਹ ਜ਼ਿੰਨਾ ਕੋ ਵੱਡੇ ਬੰਦੇ। ਉਹਨਾਂ ਦੇ ਵੱਡੇ ਯਾਰ ਹੁੰਦੇ ਨੇ। ਗੱਡੀਆਂ ਵਾਲੇ ਯਾਰ ਹੁੰਦੇ ਨੇ, ਤੁਸੀਂ ਵੇਖ ਹੋਣਾ, ਅੱਜ ਕੱਲ। ਮਨੀ ਜ਼ਹਿਰੀ ਦੇ ਵਿੱਚ ਵੀ, ਮਨੀ ਅੱਜ ਕੱਲ ਆਉਣ ਲੱਗਗੇ ਹੈ‌। ਬਹੁਤ ਉਹ ਲੈਣ- ਦੇਣ ਲੱਗ ਗਏ। ਜ ਆਪਾਂ ਤੁਂ ਵਖਣਾ
ਯਾਰੀ ਬੇ ਛੱਕ ਕੰਮ, ਆਏ ਨਾ ਆਏ‌। ਖਮੀਰ ਬੰਦਾ। ਤੇ ਬਾਕੀ ਦੇਖੋ ਪੈਸੇ, ਪੈੇ ਦੇ ਕੇ ਨੇ।
ਹਾਂਜੀ, ਸਹੀ ਗੱਲ ਹੈ ਬਿਲਕੁਲ ਸ ਬਹੁਤ। ਬਹੁਤ ਜ਼ਿਆਦਾ ਹੋ ਗਿਆ। ਅੱਜ ਕੱਲ ਪੈ ਪੈਸੇ ਦੇ ਬਿਨਾਂ ਲੋਕ ਅੱਜ ਕੱਲ। ਤੁਸੀਂ ਜੀਨਸ ਦਾ ਇੰਨਾ, ਪੈਸਾ ਲੱਗਣ ਲੱਗਿਆ ਕਹਿਣ ਜੀ ਹਦ ਤੁਸੀਂ ਕੁਛ ਕਰਵਾਉਣਾ ਹੋਏ, ਫੰਕਸ਼ਨ ਕਰਵਾਉਣਾ ਹੋਏ। ਚਾਲੀ, ਪੰਜਾਹ ਹਜ਼ਾਰ ਰੁਪਇ ਹੋਗੇੰਗ ਜਾਂ ਮਹਿੰਾਈ ਬਹੁਤ ਜ਼ਿਆਦਾ ਹੋ ਗਈ ਨਾ। ਅੱਜਕਲ ਬਹੁਤ ਜਿਆਦਾ ਮਹਿੰਗਾਈ ਹੋ ਗਈ। ਹੁਣ ਤੁਸੀਂ ਅੱਜ ਕੱਲ ਹੋਰ ਤੁਸੀਂ ਸਮੋਸਾ ਅੱਜ ਕੱਲ ਦਸ ਵਾਲਾ, ਸਮੋਸਾ ਵੀਹ ਅ ਕੀ ਚ ਕਰਦਾ ਹੈ ਜੀ। ਆਲੂ ਮਹਿੰਗੇ ਹੋ ਗਏ। ਕਹਿੰਦੇ ਬੋੜਾ ਚੂ ਮਹਿੰਗਾ ਸਭ ਤੇ ਜੀ ਐਸ ਟੀ, ਵਗੈਰਾ ਵਧ ਗਿਆ ਨਾ, ਤਦੇ ਕਰਕੇ ਹੋਇਆ ਏ ਸਾਰਾ ਕੰਮ ਹਨਾ ਜੀ। ਜਿਵੇਂ- ਜਿਵੇਂ, ਪਛ ਖ ਹਾਂਜੀ, ਅੱਜ ਕੱਲ ਜਿਵੇਂ ਹੁ ਪਾਪੂਲੇਸ਼ਨ ਹਾਂਜੀ। ਜਿਵੇ ਸਾਡਾ ਡਿਵੈਲਪ ਹੋਈ ਜਾ ਰਿਹਾ ਕੰਟਰੀ। ਉਹਨੂੰ ਪੈਸੇ ਵੱਧੀ ਜਾਂਦੇ ਹਨਾ ਜੀ। ਜੀ ਵੇਖ, ਅੱਜ ਕੱਲ ਤੇ ਪੈਸੇ ਦੇ ਬਿਨਾਂ ਤੁਸੀ, ਕੁਛ ਕਰ ਨਹੀਂ ਸਕਦੇਂ। ਗੱਡੀ ਲੈਣੀ ਹੈ ਕੋਈ, ਚੀਜ਼ ਲੈਣੀ ਹੈ ਕੋਈ। ਕੁਈ ਲੈਣਾ ਹੈ ਕੁਛ। ਕੁਛ ਅੱਜ ਕੱਲ ਤੁਸੀਂ ਬੰਦੇ ਨਹੀਂ ਹੈ, ਜਿਵੇਂ ਪੈਸੇ। ਪੈਸੇ ਤੋਂ ਪੈਸਾ ਵੀ ਬਣਦਾ ਹੈ। ਪੈ ਜਿੰਨਾ ਪੈਸਾ ਤੁਸੀਂ ਉਹ ਕਰ ਸਕਦੇ ਹੋ। ਬੈਂਕ ਚੋਂ ਕਰ ਸਕਦੇ ਹੋ। ਤੈਨੂੰ ਫੇਰ ਉਹ ਮਿਲਦੀ ਹੈ। ਹਾਂ ਐਫ ਡੀ, ਕਰਵਾ ਸਕਦੇ ਹੋ। ਪੈਸਾ ਬੰਦਾ ਰਹਿੰਦਾ ਹੈ ਨਾ ਜੀ।
ਹਾਂਜੀ। ਹਾਂਜੀ ਜਿਦੇ ਕੋਲ ਹੈਗਾ। ਦੇਖੋ ਫੇਰ ਉਹ ਹੋਰ ਮਿਲ ਜਾਂ ਜਿਹੜਾ। ਗਰੀਬ ਹੀ ਉਹ ਗਰੀਬ ਹੋ ਜਾਂਦਾ।
ਹਾਂਜੀ। ਹੁਣ ਅੱਜ ਕੱਲ ਇੰਨੀ ਸਖਤਾਈ ਹੋ ਗਈ ਹੈ। ਚਲੋ ਸਰਕਾਰ ਵੀ ਸਾਥ ਦਿੰਦੀ ਹੈ। ਪੈਸੇ ਦਿੰਦੀ ਹੈ ਹੁਣ ਜਿਵੇਂ। ਜਿਹਨਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਨੂੰ ਪੈਨਸ਼ਨ ਲਾਈ ਹੋਈ ਹੈ। ਹੋਰ ਜਿਹਨਾਂ ਦੇ ਪੰਜਾਹ, ਸੱਠ ਸਾਲ ਤੋਂ ਹੈ ਉਹਨਾਂ ਦੀ ਪੈਨਸ਼ਨ ਲਾਈ ਹੁਈ ਹੈ, ਹਾਂਜੀ।
ਹਾਂਜੀ।
ਸਰਕਾਰ ਨੂੰ ਐਵੇ, ਜਿੰਹਨਾਂ ਕੋਲ ਪੈਆ ਹੈਗਾ। ਉਨਾਂ, ਦਈ ਜਾਂਦੀ ਸਰਕਾਰ ਹੈ ਨਾ। ਤੁਸੀਂ ਦੇਖਿਆ ਹੋਣਾ।
ਹਾਂਜੀ, ਜਿਹੜੇ ਗਰੀਬ ਹੈਗੇ ਨੇ। ਉਹਨਾਂ ਨੂੰ ਦਿਓ ਪੈਸੇ।
ਜਿੰਨਾ ਕੋਲ ਘਰ ਵੀ ਨੀ ਹੈਗਾ। ਉਹ ਵੀ ਉਹਨਾਂ ਨੂੰ ਵੇਖੋ, ਅੱਜ ਕੱਲ ਬੰਦੇ ਅੱਜ ਕੱਲ ਬੰਦੇ ਆਪਣੇ ਵੱਡੇ ਨੂੰ ਵੇਖ ਜਿੰਨਾ ਚਿਰ ਤੁਸੀਂ ਵੇਖਿਆ ਹੋਣਾ ਵੀ, ਮਤਲਬ ਇੰਨਾ ਵੱਡਾ ਇਹ ਹੈਗਾ, ਉਹ ਹੈਗਾ ਜੇ ਬੱ ਰੀਸਾਂ ਬੜੀ ਕਰਦੇ ਤੁਸੀਂ ਦੇਖਿਆ ਹੋਣਾ, ਮੰਮੀ ਉਹਦੇ ਕੋਲ ਐ ਹੈਗਾ, ਉਹਦੇ ਕੋਲ ਓ ਹੈਗਾ ਮੈਨੂੰ ਵੀ ਲੈ ਕੇ ਦੋ। ਆਪਣੇ ਤੋਂ ਨੀਵੇਂ, ਆਪਣੇ ਨੀਵੇਂ ਨੂੰ ਵੇਖੋ ਜੀਓ, ਵੱਡੇ ਤੋਂ ਵੇਖ ਕੇ ਕਦੇ ਵੀ ਨਾ ਜੀਓ, ਜਿੰਨੇ ਚਿਰ ਹਨਾ ਜੀ।
ਹਾਂਜੀ।
ਹੋਰ?
ਹਾਂਜੀ, ਮਤਲਬ ਕਿ ਦੇਖੋ ਹਰ ਚੀਜ਼ ਇੰਪੋਰਟੈਂਟ ਹੋ ਗਈ, ਮਤਲਬ ਕਿ ਪੈਸਾ ਤਾਂ ਬ ਬੰਦੇ ਦੇਖੋ ਪੈਸੇ ਬਿਨਾਂ ਨਾ ਕਿਸੇ ਦੀ ਵੈਲਿਊ ਨੀ ਅੱਜ ਕੱਲ੍ਹ।
ਹਾਂਜੀ ਹਾਂਜੀ ਸਹੀ ਗੱਲ ਐ, ਜੇ ਤੁਹਾਡੇ ਕੋਲ ਪੈਸ ਔ ਤੈਨੂੰ ਬੁਲਾ ਜਿਹਦੇ ਕੋਲੇ ਜਿਆਦਾ ਪੈਸੇ, ਉਹ ਵੀ ਪੈਸੇ ਵਾਲੇ ਬੰਦੇ ਨੂੰ ਬੁਲਾਏਗਾ ਜਿਦੇ ਕੋਲ ਪੈਸੇ ਘੱਟ ਏ ਜ਼ਿਆਦਾ ਹੁੰਦੀ ਏ, ਦੂਜੇ ਪਾਸੇ ਆਪਣਾ ਅੱਜ ਕੱਲ੍ਹ ਤੁਸੀਂ ਜਿੰਨੂੰ ਮਰਜ਼ੀ ਵੇਖ ਲਓ, ਪੈਸੇ ਦੇ ਬਿਨਾਂ ਤੇ ਕੋਈ ਕੰਮ ਹੀ ਨਹੀਂ ਹੈਗਾ, ਤੁਸੀਂ ਕੋਈ ਕੋਈ ਕੰਮ ਵੀ ਖੋਲਣਾ ਪਹਿਲੇ ਤੁਹਾਨੂੰ ਪੈਸੇ ਚਾਹੀਦਾ ਵੀ ਪੱਚੀ ਹਜ਼ਾਰ ਰੁਪਏ ਪੈਸਾ ਚਾਹੀਦਾ, ਤਦ ਹੀ ਆਪਾਂ ਖੋਲ ਸਕਦੇ ਹਾਂ, ਐਵੈਂ ਤੁਸੀ ਖੋਲ ਨੀ ਸਕਦੇ, ਹਾਂਜੀ। ਬੜੀ ਵਧੀਆ ਇੰਪੋਰਟੈਂਸ ਹੈਗੀ ਏ ਅੱਜ ਕੱਲ੍ਹ, ਮਨੀ ਤੋਂ ਬਿਨਾਂ ਆਪਾਂ ਕੁਛ ਕਰ ਹੀ ਨਹੀਂ ਸਕਦੇ। ਜੋ ਕੁਛ ਕਰਨਾ ਹੋਏ, ਕੋਈ ਬਿਜਨਸ ਖੋਲਣਾ ਹੋਏ, ਕੋਈ ਆਪਣਾ ਕੰਮ ਕਰਨਾ ਹੋਏ ਹੋਰ ਵੀ ਸਾਨੂੰ ਹਰ ਚੀਜ਼ ਚ ਪੈਸੇ ਚਾਹੀਦਾ, ਮਨੀ ਦੀ ਇੰਪੋਰਟੈਂਸ ਹੈਗੀ, ਮਨੀ ਤੋਂ ਬਿਨਾਂ ਕੁਛ ਕਰ ਨੀ ਸਕਦੇ ਆਪਾਂ।
ਦੇਖੋ ਕੋਈ ਵੀ ਚੀਜ਼ ਕਰਨੀ ਐ ਦੇਖੋ ਹੁਣ ਕੀ ਪੈਸਾ ਜ਼ਰੂਰੀ ਹੈਗਾ, ਮਤਲਬ ਕਿ ਪੈਸਾ ਬੰਦੇ ਕੋਲ ਹੋਣਾ ਚਾਹੀਦਾ।
ਹਾਂ ਜੇ ਪ੍ਰੋਪਰਟੀ ਖਰੀਦਣੀ ਹੋਵੇ, ਕੋਈ ਸਭ ਕੁਛ ਹਰ ਚੀਜ਼ ਚ ਪੈਸਾ ਚਾਹੀਦਾ, ਹੈਨਾ ਜੀ ਕਈਆਂ ਚੀਜ਼ਾਂ ਚ ਤੁਸੀਂ ਪਹਿਲੇ ਪੈਸੇ ਲਾ ਦੇਵੋ ਫੇਰ ਬਾਅਦ ਚ ਪੈਸੇ ਆਂਦੇ ਆਂਦੇ ਆਂਦਾ ਹੀ ਆਂਦਾ।
ਹਾਂਜੀ ਹਾਂਜੀ, ਦੇਖੋ ਹੁਣ ਤੁਹਾਡੇ ਦੇਖਦੇ ਨਾ ਹਾਂਜੀ, ਜਿਹਦੇ ਕੋਲ ਬਹੁਤ ਪੈਸਾ ਹੈਗਾ ਦੇਖੋ ਮਕਾਨ ਬਣਾ ਕੇ ਕਿਰਾਏ ਤੇ ਦੇ ਦਿੰਦੇ ਨੇ। ਉਹਨਾਂ ਦਾ ਕੀ ਐ ਉਹਨਾਂ ਦੇ ਸਾਲ ਹੱਦ ਤਿੰਨ ਚਾਰ ਸਾਲ ਦੇ ਪੈਸੇ ਪੂਰੇ ਹੋ ਜਾਂਦੇ ਨੇ ਮਕਾਨ ਬਨਾਣ ਦੇ।
ਹਾਂਜੀ ਹਾਂਜੀ, ਸਹੀ ਗੱਲ ਐ, ਅੱਜ ਕੱਲ ਅੱਜ ਕੱਲ ਇਹੀ ਹੁਣ ਐਹੀ ਵਧੀਆ ਸਾਨੂੰ ਪੈਸੇ ਕਮਾਉਣ ਦੇ ਤਰੀਕੇ ਹੈਗੇ ਨੇ। ਬਹੁਤ ਜ਼ਿਆਦਾ ਤੁਸੀਂ ਹੁਣ ਘਰ ਬਣਾ ਲਿਆ ਕਿਰਾਏ ਤੇ ਘਰ ਨੂੰ ਚੜਾ ਤਾਂ ਆਪਣਾ, ਉਹਦੇ ਤੋਂ ਪੈਸੇ ਆਂਦੇ ਜਾਏਂਗੇ, ਆਂਦੇ ਜਾਏਂਗੇ ਹੈਨਾ ਜੀ। ਕਿਰਾਏ ਤੇ ਪੈਸੇ ਚੜਾ ਦੋ ਫ੍ਰੀ ਦੇ ਪੈਸੇ ਆਂਦੇ ਰਹਿੰਦੇ ਨੇ ਨਾ ਜ ਅਪਣੇ ਪੈਸੇ ਪੂਰੇ ਹੋ ਜਾਂਦੇ ਮਕਾਨ ਦੇ ਹੈਨਾ ਜੀ, ਸਭ ਕੁਛ ਸਭ ਕੁੱਛ ਹੋ ਜਾਂਦਾ ਹੈਨਾ ਜੀ। ਬਹੁਤ ਵਧੀਆ ਚੀਜ਼ਾਂ ਪੈਸੇ ਨਾਲ ਤਾਂ ਸਭ ਕੁਛ ਕਰ ਲੋ, ਜੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਪੈਸ, ਪੈਸਾ ਹੋਣਾ ਚਾਹੀਦਾ, ਹੈਨਾ ਜੀ ਪਰ ਜਿਹਨਾਂ ਨੇ ਪੁਰਾਣੇ ਬੰਦਿਆਂ ਨੇ ਜਿਨਾਂ ਨੇ ਵੱਡਿਆਂ ਬੰਦਿਆ ਨੇ ਪਿੱਛੋਂ ਬਣਾਇਆ ਦਾ, ਉਹਨਾਂ ਨੇ ਬਣਾਏ ਦੇ ਨੇ। ਜਿਵੇਂ ਹੁਣ ਦੇ ਹੁਣ ਦੇ
ਜਾ ਰਿਹਾ।
ਹੁਣ ਦੇ, ਹੁਣ ਦੇ ਟਾਈਮ ਚ ਤੇ, ਤੇ ਤੁਸੀਂ ਹੁਣ ਦੇ ਟਾਈਮ ਚ ਜਾਂ ਹੁਣ ਕੋਈ ਆਪਣਾ ਪੈਸਾ ਨਹੀਂ ਬਣਾ ਸਕਦਾ ਜਿੰਨੇ ਪਿੱਛੋਂ ਬਣਾ ਕੇ ਦਿੱਤਾ ਦਾ, ਉਹੀ ਵੀ ਆਪਣਾ ਬਣਾ ਬਣਿਆ ਹੋਇਆ ਬਸ ਹੈਨਾ ਜੀ ਬਸ ਹੁਣ ਤੇ ਗਰੀਬ ਮਿਡਲ ਕਲਾਸ ਬੰਦਾ ਤੇ ਬਣਾ ਈ ਨੀ ਸਕਦਾ, ਕਿਉਂਕਿ ਇੰਨੀ ਮਹਿੰਗਾਈ ਹੋ ਗਈ ਐ ਪੱਚੀ ਛੱਬੀ ਹਜ਼ਾਰ ਰੁਪਏ ਐਵੈਂ ਮਹੀਨਾ ਮਿਲਦਾ ਹੋਣਾ। ਤੀਹ ਹਜ਼ਾਰ ਲਾ ਲਓ ਤੁਸੀਂ ਅੱਜ ਕੱਲ ਦਸ ਬਾਰਾਂ, ਦਸ ਪੰਦਰਾਂ ਹਜ਼ਾਰ ਰੁਪਏ ਤੇ ਫੀਸ ਬੱਚਿਆਂ ਦੀ ਲੱਗ ਜਾਂਦੀ ਆ ਬਾਕੀ ਬਾਕੀ ਆਣ ਚਲਾਣ, ਵਿਆਹ ਵੂਹ ਅਟੈਂਡ ਕਰਨੇ ਆ ਹੈਨਾ, ਹੈ ਕੀ ਆ ਹੈ ਈ ਨੀ ਕੁੱਛ। ਹੈਨਾ ਜੀ, ਹੋਰ ਤੁਸੀਂ ਵੇਖਲੋ ਅੱਜ ਕੱਲ
ਦੇਖੋ, ਕੀ ਨਾਮ ਏ? ਜਿੱਦਾਂ ਮਤਲਬ ਕਿ ਬੱਚਿਆਂ ਦੀਆਂ ਫੀਸਾਂ ਵੀ ਬਹੁਤ ਹੈਗੀਆਂ, ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ। ਬੱਚਿਆਂ ਦੀ ਫੀਸ, ਬੁੱਕਸ ਮਿਡਲ ਕਲਾਸ ਬੰਦਾ ਤੇ ਦੇਖੋ ਪੜ੍ਹਾ ਈ ਨੀ ਸਕਦਾ ਬੱਚਿਆਂ ਨੂੰ ਜਾਂ ਤਾਂ ਉਹ ਪੜਾ ਸਕਦਾ ਹੈ ਬੱਚਿਆਂ ਨੂੰ ਪੜ੍ਹਾ ਸਕਦਾ, ਬੱਚਿਆਂ ਦਾ ਸ਼ੋਕ ਨੀ ਪਾਲ ਸਕਦਾ ਹੈਨਾ।
ਤੇ ਦੇਖੋ ਕੋਈ ਵੀ ਕੰਮ ਕਰਨਾ ਐ ਆਪਾਂ ਜਿੱਦਾਂ ਘਰ ਦਾ ਕੋਈ ਕੰਮ ਕਰਾਣਾ ਹੋਵੇ ਓ ਵੀ ਛੋਟੇ ਤੋਂ ਛੋਟੇ ਕੰਮ ਤੇ ਪੈਸੇ ਲੱਗਦੇ ਨੇ। ਤੇ ਦੇਖੋ ਹੁਣ ਪੈਸਾ, ਪੈਸੇ ਬਿਨਾਂ ਕਿਸੇ ਦੀ ਵੈਲਯੂ ਨੀ ਹੈ।
ਹਾਂਜੀ ਸਹੀ ਗੱਲ ਹੈ, ਅੱਜ ਕੱਲ ਪੈਸੇ ਤੋਂ ਬਿਨਾਂ ਕੋਈ ਵੈਲਿਊ ਨਹੀਂ ਹੈਗੀ। ਜਿੰਨਾ ਕੋਲੋ ਪੈਸਾ ਹੋਏਗਾ ਉਹਨਾ ਵਧੀਆ ਹੋਏਗਾ ਨੀ ਤੇ ਕੋਈ ਚਜ਼ ਵਧੀਆ ਨੀ ਹੋਏਗੀ। ਹੈਨਾ ਜੀ, ਅੱਜ ਕੱਲ ਤੇ ਪੈਸਾ ਅੱਜ ਕੱਲ ਤੇ ਪੈਸੈ ਦੀ ਤਾਂ ਬਹੁਤ ਇੰਪੋਰਟਾਂਸ ਹੋਈ ਪੀ ਮੇਰੇ ਹਿਸਾਬ ਨਾਲ ਹੈਨਾ ਤੁਸੀਂ ਵੇਖ ਲੋ ਅਪਣੇ ਆਪ ਵੇਖ ਲੋ। ਇੰਨੀ ਇੰਪੋਰਟੈਂਸ ਹੋ ਗਈ ਹੈ ਤੁਸੀਂ ਅੱਜ ਕੱਲ ਦੇ ਇਲਾਜ਼ ਚ ਬਹੁਤ ਜ਼ਿਆਦਾ ਪੈਸਾ ਲੱਗ ਜਾਂਦਾ ਤੁਸੀਂ ਵੇਖਿਆ ਹੋਣਾ ਪੰਜ- ਪੰਜ ਛੇ- ਛੇ ਲੱਖ। ਦਵਾਈਆਂ ਦਵਾਈਆਂ ਲਗਾਈ ਦਿੰਦਾ ਜਈ ਰੇਸ਼ਨ ਕਰਵਾਉਣਾਹਾਨੂੰ ਉਹਦੇ ਪਸਾ ਲੱਦਾੈੇ ਅੱਛਾ ਜਿਹਨੇ ਇਕੱਲਲਾ ਸੰਭਾਲਿਆ, ਤਾਂ ਵਧੀਆ ਗੰਦ- ਮੰਦ ਬੜਾ ਖਾਣ ਲੱਗ ਗਏ ਬੰਦੇ। ਬਿਮਾਰੀਆਂ ਬਹੁਤ ਜ਼ਿਆਦਾ ਫੈਲ ਗਈਆ। ਸ਼ੂਗਰ ਵਗ਼ੈਰਾ, ਤੁਸੀਂ ਹੁਣ ਦੇਖੇਆ ਹੋਣਾ ਹੈਨਾ ਜੀ, ਕੈਂਸਰ ਵਗੈਰਾ, ਹੈਨਾ ਬਹੁਤ ਚੀਜ਼ਾਂ। ਫੈਲ ਚੁੱਕਿਆ ਹੈਨਾ ਜੀ। ਆਪਣਾ ਧਿਆਨ ਰੱਖੋ, ਆਪਣਾ ਬੋਡੀ ਵੱਲ ਵੀ ਧਿਆਨ ਰੱਖੋ। ਭਨ ਜੇੜਾ ਆਉਣ ਵਾਲ ਟਾਈਮ- ਐਹੀ ਹੈ ਨਾ ਜੀ, ਚਲੋ ਭਾਜੀ ਮੈਨੂੰ ਚੰਗਾ ਲੱਗਿਆ। ਸਤਿ ਸ੍ਰੀ ਅਕਾਲ ਜੀ। ਅੱਛਾ।